ਜ ਹਾਂਜੀ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
ਹੋਰ ਕੀ ਕਰਦੇ ਸੀ ਤੁਸੀਂ।
ਬਸ ਕੰਮ ਕਰਦੇ ਪਏ ਸੀ ਉਹਨੇ ਕੰਮਮ ਸਾਰਾ ਸਮੇਟਿਆ
ਹਾਂਜੀ
ਹੁਣ ਥੋੜਾ ਤਿਆਰ ਵਿਹਰ ਹੁੰਦੇ ਪਏ ਜਾਣਾ ਸੀ ਘੁੰਮਣ ਕਿਧਰੇ
ਅੱਛਾ ਘੁੰਮਣ ਕਿੱਥੇ ਘੁੰਮਣ ਜਾ ਰਹੇ ਹੋ ਤੁਸੀਂ
ਦੇਖਦੇ ਹਾਂ ਬੱਚਿਆਂ ਨੇ ਕੀ ਬੱਚਿਆਂ ਨੇ ਕਿਹਾ ਮਾ ਸਰਪ੍ਰਾਈਜ਼ ਪਲੈਨ ਕੀਤਾ ਤੁਹਾਡੇ ਵਾਸਤੇ ਕੁਛ ਚਲੋ ਦੇਖਦੇ ਹ ਕਿੱਥੇ ਲੈ ਕੇ ਜਾਣਗੇ ਵੈਸੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਕਿਹੜੀਆਂ ਜਗ੍ਹਾ ਅੰ ਨੇੇ ਘੁੰਮਨ
ਅਸੀਂ ਤਾਂ ਪਲਾਨ ਕੀਤਾ ਸੀ ਛੁੱਟੀਆਂ ਵੀ ਸਾਰੀਆਂ ਨਿਕਲ ਗਈਆਂ ਬੱਚੇ ਵੀ ਹੁਣ ਸਕੂਲ ਖੁੱਲ ਗਏ ਨੇ ਕਿਤੇ ਜਾ ਵੀ ਨੀ ਪਾਏ ਇਨਾ ਛੁੱਟੀ ਮਿਲਦੀ ਨੀ ਹਾਂਜੀ
ਸਾਡੇ ਤਾਂ ਨੌ ਜੁਲਾਈ ਤੱਕ ਹੈਗੀਆਂ ਬੱਚੇ ਦੀਆਂ ਛੁੱਟੀਆਂ ਨਾ ਤਾਂ ਫਿਰ ਅਸੀਂੁਣ ਪਲਾਨਨ ਕੀਤਾ ਕਿਉਂਕਿੁਣ ਥੋੜਾ ਜਿਹਾ ਮੌਮ ਵੀ ਠੀਕ ਹੋਇਆ
ਹਾਂਜੀ ਅੱਜ ਮੌਸਮ ਥੋੜਾ ਠੀਕ ਹੈਗਾ ਮੈਨੂੰ ਘੰਮਣ ਵਾਸਤੇ ਨਾ ਬਾਹਰ ਦੇ ਠੰਡੇ ਇਲਾਕੇ ਨਾ ਇਹ ਜਿਹੜਾ ਤੁਹਾਡੇ ਤੁਸੀਂ ਰੁਦ ਪ੍ਰਯਾਗ ਹੋ ਗਿਆ।
ਹਾਂ ਇਹ ਜਗ੍ਹਾ ਘੁੰਮਣ ਵਾਸਤੇ ਬਹੁਤ ਚੰਗੀਆਂ ਆਗਈਆਂ ਨੇ।
ਕਿਉਂਕਿ ਨਾ ਉੱਥੇ ਇੱਕ ਤਾਂ ਦੇਖੋ ਦੇਵ ਭੂਮੀ ਹੈਗੀ ਚੰਗੀ ਜਗ੍ਹਾ ਹੈਗੀ ਹੈ। ਸਾਡੇ ਨੇਬਰ ਹੈਗੇ ਨੇ ਤੇ ਉਹ ਤਾਂ ਸਾਨੂੰ ਇਸ ਵਾਰੀ ਲੈ ਕੇ ਵੀ ਜਾਂਦੇ ਪਏ ਸੀ ਕਹਿੰਦੇ ਉਹ ਉੱਥੇ ਫੁੱਲਾਂ ਦੀਆਂ ਆਬਾਦੀਆਂ ਹੈਗੀਆਂ ਨੇ ਹੋਰ ਬੜੀ ਝਰਨੇ ਹੈਗੇ ਨੇ। ਮਤਲਬ ਨਾ ਉਹਦੇ ਉੱ ਦਾ ਕਲਾਈਮੇਟ ਇੰਨਾ ਚੰਗਾ ਇੰਨਾ ਚੰਗਾ ਮੈਂ ਤੁਹਾਨੂੰ ਕੀ ਦੱਸਾਂ ਉਹ ਮੈਨੂੰ ਰੋਜ਼ ਉਹ ਵਟਸਐਪ ਤੇ ਉਹ ਪਾਉਦੀ ਸੀ ਸਟੇਟਸ ਮੈਂ ਦੇਖਦੀ ਸੀ ਬੜਾ ਦਿਲ ਕਰਦਾ ਸੀ ਉਹਨਾਂ ਨੇ ਸਾਡੀ ਟਿਕਟਾਂ ਵੀ ਕਰਾ ਲਿੱਤੀਆਂ ਸੀ। ਕਿਨਾ ਇਹਨਾਂ ਨੂੰ ਆਫਿਸ ਤੋਂ ਛੁੱਟੀਆਂ ਹੀ ਨਹੀਂ ਮਿਲੀਆਂ ਫੇਰ ਅਸੀਂ ਜਾ ਨਹੀਂ ਪਾਏ ਹੁਣ ਅਗਲੇ ਸਾਲ ਅਸੀਂ ਜ਼ਰੂਰ ਜਾਣਾ ਉਹਨਾਂ ਤੇ ਉੱਥੇ -ਉੱਥੇ ਹੀ ਜਾਵਾਂਗੇ ਕਿਉਂਕਿ ਉਹ ਉਹ ਕਹਿੰਦੇ ਰਹਿਣ ਦੀ ਵੀ ਕੋਈ ਦਿੱਕਤ ਨੀ ਹੈਗੀ ਖਾਣ ਪੀਣ ਦੀ ਕੋਈ ਦਿੱਕਤ ਨੀ ਹੈਗੀ। ਬਸ ਤੁਹਾਡਾ ਦਿਲ ਲੱਗਣਾ ਚਾਹੀਦਾ ਮੈਂ ਕਿਹਾ ਏਦਾਂ ਦੀ ਜਗ੍ਹਾ ਤੇ ਕਿਸ ਕਿਸ ਦਾ ਦਿਲ ਨਾਲ ਕਿੱਦਾ ਦਿਲ ਨੀ ਲੱਗਦਾ। ਇਹ ਸਾਡਾ ਤਾਂ ਲੱਗ ਜਾਏਗਾ ਫੁੱਲਾਂ ਦੀਆਂ ਆਬਾਦੀਆਂ ਹੋਣ ਝਰਨੇ ਹੋਣ ਨਹਿਰਾਂ ਹੋਣ ਇੰਨਾ ਸੁਹਾਵਨਾ ਮੌਸਮ ਹੋਏ ਉੱਥੇ ਬਾਰਿਸ਼ ਵੀ ਬੜੀ ਪੈਂਦੀ ਹੈ ਨਾ ਪਹਾੜੀ ਇਲਾਕਾ ਹੈ ਸਾਰਾ
ਹਾਂਜੀ ਇਹ ਤੇ ਤੁਸੀਂ ਬਿਲਕੁਲ ਠੀਕ ਕਹਿੰਦੇ ਪਏ ਹੋ।
ਉੱਥੇ ਕੋਈ ਏਸੀ ਨਹੀਂ ਕੋਈ ਪੋਲਊਸ਼ਨ ਨਹੀਂ। ਹੁਣ ਤੁਸੀਂ ਸਾਡੇ ਪੰਜਾਬ ਚਲੇ ਜਾਓ ਪੰਜਾਬ ਵੀ ਇਹ ਚੀਜ਼ਾਂ ਨੀ ਹੈਗੀਆਂ ਨਾ ਹੁਣ ਪੰਜਾਬ ਸਾਰਿਆਂ ਦੇ ਘਾਰ ਏਸੀ ਹੋ ਗਏ। ਵੋ ਉੱਥੇ ਦ ਵੀ ਦਰਖਤ ਵੱਢਣ ਲੱਗਾ ਵੱਢ- ਵੱਢ ਦਿੱਤੇ ਗਏ ਨੇ। ਜਗ੍ਹਾ- ਜਗ੍ਹਾ ਜਿਹੜੇ ਖੇਤ ਲੋਕਾਂ ਦੇ ਹੁਣ ਥੋੜੇ ਬਹੁਤ ਬ ਬਚੇ ਹੋਏ ਨੇ। ਉਹਦੇ 'ਚ ਹੀ ਲ ਲੋਕੀ ਜਿਹੜਾ ਹੁਣ ਥੋੜਾ ਉਹ ਕਰਦੇ ਪਏ ਨੇ ਖੇਤੀਬਾੜੀ ਤੇ ਬਾਕੀ ਸਾਰੇ ਲੋਕ ਕੈਨੇਡਾ ਪਹੁੰਚ ਗਏ ਨੇ। ਉਹ ਵੀ ਚੰਗਾ ਗੱਲ ਚੰਗੀ ਗੱਲੀਆਂ ਗੱਲਾਂ ਨ ਨਾ ਆਪਣੀ ਆਪਣਾ ਦੇਸ਼
ਹਾਂਜੀ ਪੰਜਾਬ ਦੇ ਬਹੁਤ ਸਾਰੇ ਲੋਕ ਐਨ ਆਈ ਆਰ ਹੋ ਗਏ ਨੇ ਬਹੁਤ
ਹਾਂਜੀ ਉਹ ਤਾਈਓ ਕਰਕੇ ਤਾਂ ਪੰਜਾਬ ਅੱਧਾ ਬਰਬਾਦ ਹੋ ਗਿਆ। ਉੱਥੇ ਕੁਛ ਵੀ ਨੀ ਹੈਗਾ ਹੁਣ ਦੇਖਿਆ ਜਾਏ ਵੱਡੇ ਵੱਡੇ ਘਰ ਬਣਾ ਲਿੱਤੇ ਨੇ ਹੈਲੋ। ਹੈਲੋ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ
ਹੈਲੋ
ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ
ਹਾਂਜੀ -ਹਾਂਜੀ ਆ ਰਹੀ- ਆ ਰਹੀ।
ਮੇਰੀ ਆਵਾਜ਼ ਆ ਰਹੀ ਹੈ।
ਮੈਂ ਕਿਹਾ ਅਸੀਂ ਨਾ ਉਹ ਅੱਜ ਕੱਲ੍ਹ ਇੱਕ ਵਲੋਗ ਦੇਖ ਰਹੇ ਹਾਂ।
ਤੁਹਾਨੂੰ ਮੇਰੀ ਆਵਾਜ਼ ਨਹੀਂ ਆ ਰਹੀ ਸੀ ਹੁਨੇ
ਹੁਣੇ ਚਲੀ ਗਈ ਸੀ ਹੁਣ ਆ ਗਈ ਏ।
ਹਾਂਜੀ।
ਹਾਂਜੀ ਇਸ਼ੂ ਦੇਖੋ ਕਦੀ -ਕਦੀ ਹੋ ਜਾਂਦਾ ਹੈ। ਅਭੀ ਕਿੰਨਾ ਲੋੜ ਹੈ। ਇੱਥੇ ਵੇਹਲੇ ਬੈ ਕੇ ਲੋਕੀ ਉਹ ਕਿੰਨੇ ਲੋਕੀ ਨੈਟਵਰਕ ਵਾਲਾ ਕੰਮ ਕਰਦੇ ਨੇ।
ਹਾਂਜੀ- ਹਾਂਜੀ।
ਤਾਂ ਵੀ ਨੈਟਵਰਕ ਤੋਂ ਚੱਲ ਪਿਆ।
ਇਹ ਨੈਟਵਰਕ ਨਾ ਬੜਾ ਪਰੇਸ਼ਾਨ ਕਰਦਾ ਪਿਆ ਪਤਾ ਨੀ ਕਿਉਂ ਕੋਲਾਂ ਪੂਰੀਆਂ ਖ਼ਰਾਬ ਹੁੰਦੀਆਂ ਪਈਆਂ ਨੇ।
ਕੋਈ ਨੀ ਕੋਈ ਨੀ ਠੀਕ ਹੋ ਜਾਏ। ਆ ਰਹੀ ਹੈ ਮੈਨੂੰ ਤੁਹਾਡੀ ਆਵਾਜ਼।
ਹਾਂਜੀ ਹਾਂਜੀ। ਹਾਂਜੀ ਆ ਰਹੀ ਆ ਰਹੀ ਹੈ ਮੈਂ ਸਮਝਿਆ ਕਿ ਉਧਰੋਂ ਦੀ ਕੱਟ ਗਿਆ ਫੋਨ।
ਨਹੀਂ -ਨਹੀਂ ਮੈਂ ਕਹਿ ਰਹੀ ਸੀ ਕਿ ਅਸੀਂ ਨਾ ਇੱਕ ਇੱਕ ਟੀ ਵੀ ਤੇ ਇੱਕ ਬਲੋਗ ਦੇਖਦੇ ਹੈ ਯੂਟਿਊਬ ਤੇ
ਹਾਂਜੀ
ਕੁੜੀ ਆਂਦੀ ਨਿਸ਼ੂ ਤਿਵਾਰੀ ਨਾ ਆ ਉਹਦਾ
ਅੱਛਾ ਜੀ
ਉਹਦੇ ਵਲੋਗ ਦੇਖਦੇ ਆ ਤੇ ਉੱਥੇ ਉਹ ਬੜੇ ਸੈਂ ਅੱਜ ਕੱਲ ਵਲੋਗ ਬਣਾਉਦੀ ਏ ਮਤਲਬ ਕਿਸੇ ਵੀ ਚੀਜ਼ ਤੇ ਜਿਸ ਤਰ੍ਹਾਂ ਕਈ ਲੋਕੀ ਜਿਹੜੇ ਪਹਿਲੇ ਵਿਚਾਰਿਆਂ ਨੇ ਕ੍ਰਿਕਟ ਕਕੇਟ ਖੇਲਿਆ ਜਾਂ ਹੋਕੀ ਹਾਕੀ ਖੇਲੀਏ ਤੇ ਹੁਣ ਉਹਨਾਂ ਨੂੰ ਮੈਡਲ ਜਿੱਤੇ ਹੋਏ ਨੇ ਉਹਨਾਂ ਨੇ ਵਿਚਾਰਿਆਂ ਨੇ ਲੇਕਿਨ ਦੁਨੀਆਂ ਜਾਣਦੀ ਨੀ ਉਹਨਾਂ ਨੂੰ।
ਹਾਂਜੀ ਉਹੀ ਨਾ ਜਿਹੜੇ ਜਿਹਦਾ ਨਾਂ ਹੋ ਗਿਆ ਬਸ ਉਹਦੇ ਪਿੱਛੇ ਦੁਨੀਆਂ ਭੱਜਦੀ ਹੈ। ਜਿਹਦਾ ਨਾਂ ਨਹੀਂ ਉਹਨੂੰ ਕੋਈ ਪੁੱਛਦਾ ਨੀ ਫਿਰ ਉਹ ਬੋਲੀ।
ਉਹਨਾਂ ਨੇ ਵਿਚਾਰਿਆਂ ਨੂੰ ਮਦਦ ਤੇ ਸਹੀ ਮਤਲਬ ਸਾਰੇ ਸਪੋਰਟਸ ਦੇਣ ਉਹਨਾਂ ਨੂੰ। ਉੱਪਨ ਤਾਂ ਬੜਾ ਐਪਰੀਸ਼ੀਏਟ ਕੀਤਾ ਗਿਆ ਹੈ। ਉਹਨਾਂ ਦੇ ਜਿਹੜੇ ਮੈਡਲ ਪਾਏ ਨੇ ਘਰ ਪੰਜਾਬ ਦੇ ਕਿੰਨੇ ਲੋਕ। ਉਹਨੇ ਮੈਨੂੰ ਦੱਸੇ ਉਹ ਹੋਰ ਬਥੇਰੇ ਲੋਕੀ ਦੱਸੇ ਕਿ। ਕਿੰਨੇ ਲੋਕ ਨੇ ਜੇ ਜਿਹੜੇ ਉਹ ਮੀਂਹ 'ਚ ਖੋ ਹੋਏ ਨੇ ਬਾਰੇ। ਲੇਕਿਨ ਉਹਨਾਂ ਨੂੰ ਹੁਣ ਹਾ ਔਰ ਉਹਨਾਂ ਨੂੰ ਕਿੰਨੇ ਵਾਅਦੇ ਵੀ ਕੀਤੇ ਗਏ ਕਿ ਅਸੀਂ ਤੁਹਾਨੂੰ।
ਹੂੰ।
ਇਸ ਮੁਕਾਮ ਤੇ ਪਹੁੰਚਾਵਾਂਗੇ ਲੇਕਿਨ ਉਹ ਵਿਚਾਰੇ ਛੁਪ ਗਈਆਂ ਉਹ ਪ੍ਰਤੀਿਭਾਵਾਂ। ਕਿਉਂਕਿ ਉਹਨਾਂ ਨੂੰ ਇਹ ਵਧਾਉਣ ਵਾਲਾ ਨਹੀਂ ਮਿਲਿਆ।
ਕਿੱਥੋਂ ਦੀ ਹੈ ਉਹ ਕੁੜੀ ਪੰਜਾਬ ਦੀ।
ਨਹੀਂ ਨਹੀਂ ਛੁੱਟੀ ਵਾਰੀ ਉਹ ਤਾਂ ਸ਼ਾਇਦ। ਕੁੜੀ ਪਤਾ ਨੀ ਕਿੱਥੋਂ ਦੀ ਹੈ। ਲੇਕਿਨ ਉਹਨੇ ਪਿੱਛੇ ਨਾ ਬੜੇ ਚੰਗੇ ਬਲੋਕ ਬਣਾਉਂਦੀ ਹੈ ਪਿੱਛੇ ਉਹਨੇ ਪੰਜਾਬ ਤੇ। ਅਸੀ। ਅ ਗਾਉ ਦਿਖਾਏ ਜਿੰਨਾ ਵਿੱਚ ਲੋਕੀ ਆਪਣੇ ਇੰਨੇ ਵੱਡੇ ਵੱਡੇ ਮਕਾਨ ਇੰਨੇ ਵੱਡੇ ਵੱਡੇ ਕੋਠੀ। ਕੋਠੀਆਂ ਬੰਦ ਕਰਕੇ ਐਨ ਆਰ ਆਈ ਹੋ ਗਏ ਨੇ।
ਹਾਂਜੀ ਉਹ ਆਪਣਾ ਨਾ ਜਿੱਦਾਂ ਜਿੱਦਾਂ ਕਿ। ਪੰਜਾਬ ਤੋਂ ਹੁਣ ਚਲੇ ਗਏ ਹੁਣ ਇੱਥੇ ਰਹਿ ਗਏ ਬੁੱਢੇ ਮਾਂ ਬਾਪ। ਉਹਨਾਂ ਵਾਸਤੇ ਬਣਾ ਤੇ ਦਿੱਤਾ ਇਨ੍ਹਾਂ ਵੱਡਾ ਘਰ। ਹਾਂਜੀ ਇੰਨਾ ਵੱਡਾ ਘਰ ਤਾਂ ਤੁਸੀਂ ਬਣਾ ਕੇ ਜਾ ਰਹੇ ਹੋ। ਲੇਕਿਨ ਤੁਸੀਂ ਇਹ ਵੀ ਤਾਂ ਸੋਚੋ ਨਾ ਉਦੋਂ ਉਹਦੀ ਦੇਖਭਾਲ ਕਰਨ ਵਾਸਤੇ ਕੋਈ।
ਕਿੱਤੇ ਹਾਂ। ਇੱਥੇ ਬੁੱਢੇ ਮਾਂ ਬਾਪ ਨੇ ਤੇ ਜਿੱਥੇ ਇਕੱਲਾ ਪਿਓ ਹੈ ਤੇ ਉਹ ਬਾਹਰ ਵੀ ਨੀ ਆਉਂਦਾ ਪਿਆ ਵਿਚਾਰਾ ਮਿਲਣ ਵਾਸਤੇ ਕਿਉਂਕਿ। ਉਹ ਕਹਿੰਦੇ ਕਿ ਕੋਠੀਆਂ ਦੇਖ ਕੇ ਮੈਂ ਮੇਰੇ ਦਿਲ ਹੋ ਗਿਆ ਕਿ ਇੰਨੀਆਂ ਵੱਡੀਆਂ ਕੋਠੀਆਂ ਇੰਨਾਲੀਿਸ਼ਾਨ। ਸਮਾਨ ਪਿਆ ਅੰਦਰ ਲੇਕਿਨ ਬੰਦਾ ਨਹੀਂ ਹੈਗਾ।
ਬੰਦਾ ਨੀ ਹੈਗਾ ਉਹ ਇਕੱਲਾ ਬੰਦਾ ਕੀ ਕਰੇਗਾ ਇਹ ਆਲੀਿਸ਼ਾਨ ਨੂੰ। ਮੈਂ ਉਹਨੇ 'ਚ ਬੰਦੇ ਘਰ ਤਾਂ ਬੰਦਿਆਂ ਨਾਲ ਹੁੰਦਾ ਹੈ।
ਕਿਉਂਕਿ ਸ਼ਰਮੋ ਸ਼ਰਮੇ ਬਾਹਰ ਵੀ ਨੀ ਆਏ, ਉਹਨਾਂ ਨੇ ਬਾਹਰ ਕੁਸੀ ਨੂੰ ਕਹਿਤਾ ਕਿ ਬਈ ਇਹਨਾਂ ਨੂੰ ਫੋਨ ਪਰੇਸ਼ਾਨ ਨਾ ਕਰੋ, ਤੁਸੀਂ ਇਹ ਬਾਹਰ ਵੀ ਨੀ ਆਦੇ ਆਪਣੇ ਘਰ ਦੀ
ਹੋ ਹੋ,
ਬੜਾ ਦੁੱਖ ਲੱਗਿਆ, ਮੈਨੂੰ ਉਹ ਵਲੋਗ ਦੇਖਤੀ ਤੁਸੀਂ ਜ਼ਰੂਰ ਦੇਖਣਾ। ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਮੇਰੇ ਨਾਲ,
ਹਾਂਜੀ-ਹਾਂਜੀ, ਮੈਂ ਤਾ ਜ਼ਰੂਰ ਦੇਖਾਂਗੀ, ਇੱਕ ਤਾਂ ਮੈਨੂੰ ਸਭ ਤੋਂ ਵੱਡੀ ਗੱਲ ਆਈਓ। ਖ਼ਰਾਬ ਲੱਗਦੀ ਹੈ, ਨਾ ਕਿ ਹੁਣ ਜਿਹੜੇ ਵੀ ਹੁਣ ਦੇਖੋ ਪਿੰਡ ਚਾਹੇ ਸਾਡੇ ਪਿੰਡ ਹੋਣ ਚਾਹੇ ਤੁਸੀਂ ਹੋਰ ਪ੍ਰਾਂਤ ਦੇ ਪਿੰਡ ਹੋਣ, ਉਹ ਸਾਰੇ ਕਿ ਸਰ ਸਾਰਿਆਂ ਦੇ ਸਾਰਿਆਂ ਪਿੰਡਾਂ ਨੂੰ ਇਹੀਓ ਦਿੱਕਤ ਹੋ ਗਈ ਹੈ, ਕਿ ਪਹਿਲੇ ਜੋ ਕਿ ਇਕੱਠੇ ਰਹਿੰਦੇ ਸੀ ਜੇ ਕਿਸੇ ਇੱਕ ਨੂੰ ਦਿੱਕਤ ਹੁੰਦੀ ਸੀ ਤੇ ਸਾਰੇ ਮਿਲ ਕੇ ਉਹ ਚੀਜ਼। ਠੀਕ ਕਰ ਲੈਂਦੀ ਸੀ, ਹੁਣ ਕੀ ਹੋ ਗਿਆ। ਸੋਰੀ। ਸੋਰੀ ਹੁਣ ਹੁਣ ਕੀ ਹੋ ਗਿਆ। ਕਿ ਹੁਣ ਤੁਸੀਂ ਦੂਰ-ਦੂਰ ਜਾ ਕੇ ਮਾਂ ਪਿਓ ਤੋਂ ਦੂਰ-ਦੂਰ ਜਾ ਕੇ, ਸ਼ਹਿਰਾਂ 'ਚ ਰਹਿਣ ਲੱਗਏ ਹੁਣ ਉੱਥੇ ਕੋਈ ਪ੍ਰੋਬਲਮ ਪਰੇਸ਼ਾਨੀ ਦਿੱਕਤ ਹੁੰਦੀ ਹੈ। ਤੇ ਹੁਣ ਆਪਣੇ ਆਪ ਹੀ ਤੁਸੀਂ। ਬਈ ਪਰੇਸ਼ਾਨੀ ਉਹਨੂੰ ਝੇਲੋ ਹੁਣ ਮਾਂ ਪਿਓ ਵਿਚਾਰੇ ਕਿੱਥੇ ਆਉਣ ਪਿੰਡਾਂ ਪਿੰਡਾਂ ਤੋਂ ਕਿੱਥੇ ਆਉਣ ਤੁਹਾਡੇ ਕੋਲ। ਹੂੰ। ਕਿਉਂਕਿ ਉਹ ਕਿੱਥੇ ਆ ਕੁੱਛ ਲੈ ਕੇ ਆਉਣਾ ਚਾਹੁੰਦੇ ਨੇ। ਕੁਛ ਮਾਂ ਪਿਓ ਨੀ ਆਉਣਾ ਚਾਹੁੰਦੇ ਤਾਂ ਕੁਛ ਲੈ ਕੇ ਨਹੀਂ ਆਉਣਾ ਚਾਹੁੰਦੇ। ਮਾਂ ਪਿਓ ਆਉਨਾ ਚਾਹੁੰਦੇ ਨੇ ਦੋਨੋ ਸੂਰਤਾਂ 'ਚ ਦੋਨੋ ਹੀ ਚੀਜ਼ਾਂ ਦੇਖ। ਦੇਖਿਆ ਜਾਏ ਤਾਂ ਖ਼ਰਾਬ ਹੋ ਗਿਆ ਨਾ ਮੇਰਾ। ਮੇਰਾ ਮੰਨਣਾ ਤਾਂ ਹੈ, ਜੌ ਜੁਆਇੰਟ ਫੈਮਿਲੀ ਦਾ ਸੁੱਖ ਹੈਗਾ ਹੈ ਨਾ। ਉਹ ਜਿਹਾ ਸੁੱਖ, ਉਸ ਤਰਾਂ ਜਿਹਾ ਸੁੱਖ ਕਿੱਥੇ ਵੀ ਨੀ ਹੈਗਾ। ਇਹ ਸਮਝਦੇ ਨੀ, ਅੱਜ ਫੇਰ ਅਸੀਂ ਅੱਜ ਕੱਲ ਦੇ ਬੱਚਿਆਂ ਨੂੰ ਕੀ ਸਮਝਾਵਾਂਗੇ ਜੇ। ਅਸੀਂ ਔ ਅਸੀਂ ਉਹੀਓ ਚੀਜ਼ਾਂ ਦੇਖ ਰਹੇ ਹਾਂ। ਉਹ ਤੋਂ ਪੁੱਛਦੇ ਨੇ ਕੁਸ਼ਚਨ ਕਰਦੇ ਨੇ। ਬੱਚੇ ਤਾਂ ਕੁਸ਼ਚਨ ਇਓ ਕਰਦੇ ਨੇ। ਕਿ ਬਈ ਏਦਾਂ ਦਾ ਕਿਉਂ ਐਟਮੋਸਫੀਅਰ ਹੋ ਗਿਆ, ਏਦਾਂ ਦੀਆਂ ਗੱਲਾਂ ਕਿਉਂ ਆਦੀਆਂ ਪਈਆਂ ਨੇ।
ਹਾਜੀ।
ਹੋਣਾ ਵੀ ਨੀ ਚਾਹੀਏ ਨਾ ਹੋਣਾ ਵੀ ਨੀ ਚਾਹੀਦਾ ਏਦਾਂ ਦਾ। ਬਹੁਤ ਕੰਮ ਖਰਾਬ ਅੱਜ ਕੱਲ੍ਹ ਬਹੁਤ ਮਾੜੇ ਕੰਮ ਹੁੰਦੇ ਪਏ ਨੇ। ਰ ਇਹ ਚੀਜ਼ਾਂ ਹੀ ਸਾਰਾ ਵਾਤਾਵਰਨ ਸਾਰੀ ਚੀਜ਼ਾਂ ਖ਼ਰਾਬ ਕਰਦੀਆਂ ਪਈਆਂ ਨੇ।
ਦੇਖੋ ਜਦੋਂ ਇੱਕ ਬੰਦੇ ਨੇ ਖ਼ਰਾਬ ਕੀਤਾ। ਤੇ ਚਾਰ ਬੰਦੇ ਵਧ ਕੇ ਉਹਨਾਂ ਨੇ ਵੀ ਖ਼ਰਾਬ ਹੀ ਕੀਤਾ। ਜੀ ਇੱਕ ਬੰਦਾ ਠੀਕ ਕਰੇਗਾ ਅਸੀਂ ਇਹੀ ਸੋਚਦੇ ਹਾਂ ਕਿ ਚਾਰ ਬੰਦੇ ਫਿਰ ਉਹਦਾ ਸਾਥ ਵੀ ਦੇਣ। ਦੇਣ ਵਾਲੇ ਕਦੇ ਤਾਂ ਕਦੀ ਤਾਂ ਆਣਗੇ ਕੀ ਚਲੋ।
ਹਾਂਜੀ ਹਾਂਜੀ ਇਹ ਤਾਂ ਇਹ ਤਾਂ ਗੱਲ ਤੁਸੀਂ ਬਿਲਕੁਲ ਠੀਕ ਕਹੀਏ।
ਮੇਰੇ ਖਿਆਲ ਚ ਕਹਿਣ ਤੋਂ ਚੰਗਾ ਹੈ ਕਿ ਅਸੀਂ ਕਰੀਏ ਉਸ ਕੰਮ ਨੂੰ ਪਹਿਲੇ ਮੈਂ ਸੋਚਦੀ ਸੀਗੀ ਕਿ ਇਹ ਕੰਮ ਕਰ ਲਵਾਂ ਪਰ ਮੈਂ ਹੁਣ ਕਰ ਜਾਂਦੀ ਹਾਂ। ਬਾਅਦ ਵਿੱਚ ਹੁਣ ਮੁੜ ਕੇ ਦੇਖਦੀ ਹਾਂ ਤੇ ਕਿ ਅੱਛਾ ਵੀ ਲੱਗਦਾ ਕਿ ਮੈਂ ਕੀਤਾ ਸੀ ਇਹ।
ਨਹੀਂ ਨਹੀਂ ਕੁਛ ਚੀਜ਼ਾਂ। ਹੁਣ ਦੇਖੋ ਬਦਲਣ ਵਾਸਤੇ ਨਾ ਬਦਲਾਵ ਜਿਹੜਾ ਹੁੰਦਾ ਨਾ ਉਹ। ਕਾਫ਼ੀ ਚੀਜ਼ਾਂ ਪਹਿਲੇ ਡਿਸਟਰਬ ਹੁੰਦੀਆਂ ਨੇ ਬਦਲਾਵ ਤੋਂ।
ਹਾਂ ਪਰ ਜ਼ਰੂਰੀ ਬਦਲਾਵ।
ਹਾਂਜੀ ਲੇਕਿਨ ਜੋ ਜਦ ਜਦ ਉਹ ਬਦਲਾਵ ਦਾ ਅਸਰ ਹੁੰਦਾ ਹੈ ਨਾ। ਤਾਂ ਸਭ ਨੂੰ ਸਮਝ ਆਂਦਾ ਕਿ ਉਸ ਟਾਈਮ ਥੋੜੀ ਚੀਜ਼ਾਂ ਖ਼ਰਾਬ ਹੋਈਆਂ ਲੇਕਿਨ ਹੁਣ ਦੇਖੋ ਕਿੰਨੀ ਚੀਜ਼। ਸਹੀ ਹੋ ਗਿਆ ਸਭ ਕੁਛ। ਤੇ ਕਈ ਤਾਂ ਤਾਈਓਂ ਕਿਹਾ ਜਾ ਰਿਹਾ ਕਿ ਜੇ ਕੋਈ ਅੱਛਾ ਕੰਮ ਕਰਨ। ਕਰਦਾ ਹੈ ਤੇ ਉਹਦੇ ਨਾਲ ਮਾੜੀ ਗੱਲ ਨੀ ਕਰਨੀ ਚਾਹੀਦੀ। ਉਹਦੇ ਨਾਲ ਖੜੇ ਹੋਣਾ ਚਾਹੀਦਾ ਹੈ, ਓਹਨੂੰ ਸਪੋਰਟ ਕਰਨਾ ਚਾਹੀਦਾ ਹੈ। ਇਹੀਓ ਸਭ ਨੂੰ ਕਰਨਾ ਚਾਹੀਦਾ ਹੈ, ਦੇਖੋ ਫਿਰ ਕਿੰਨੀ ਖੁਸ਼ਹਾਲੀ। ਸਭ ਜਗ੍ਹਾ ਖੁਸ਼ਹਾਲੀ ਹੋਏਗੀ ਸਾਰੀ ਜਗ੍ਹਾ। ਸਾਰੇ ਮਤਲਬ ਲੋਕੀ ਠੀਕ ਠਾਕ ਆਪਣੇ ਆਪਣੇ ਕੰਮਾਂ ਚ। ਮਤਲਬ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਹੋਵੇਗਾ ਜੇ। ਸਾਰੇ ਇੱਕੋ ਵਰਗੇ ਹੋ ਜਾਂਣ ਤਾਂ ਇੱਕੋ ਵਰਗੇ ਦਾ ਮਤਲਬ ਹੈ ਕਿ ਬਈ ਚੰਗੀ। ਚੰਗੀ ਗੱਲ ਕਰੋ ਚੰਗਾ ਸੁਣੋ ਚੰਗਾ ਕਹੋ ਤੇ ਨਾ ਕਿਸੇ ਨੂੰ ਕਹਿਣ ਦਾ ਮੌਕਾ ਦਓ। ਜਿਹੜੀ ਰਿਸਪੋਂਸੀਬਿਲਿਟੀਜ਼ ਹੈਗੀ ਨੇ ਤੁਹਾਡੀ ਉਹ ਨਿਭਾਓ। ਹੋਰ ਕੀ ਚਾਹੀਦਾ ਹੈ ਜੇ ਪਰਿਵਾਰ ਚ ਸਾਰੇ ਹੁਣ ਦੇਖੋ ਕਈ। ਪਰਿਵਾਰ ਇਸ ਤਰ੍ਹਾਂ ਦੇ ਹੈਗੇ ਨੇ ਜਿਸ ਜਿਹਦੇ ਚ ਬਈ। ਫੈਮਿਲੀ ਅ ਟੁੱਟ ਜਾਂਦੀ ਹੈ ਕਈ ਵਾਰੀ। ਕਈ ਵਾਰੀ। ਫੈਮਲੀ ਦਾ ਜਿਹੜਾ ਮੁਖੀਆ ਹੁੰਦਾ ਹੈ ਉਹੀ ਆਪਣੀ ਰਿਸਪੋਂਸੀਬਿਲਟੀਆਂ ਛੱਡ ਦਿੰਦਾ। ਤਾਂ ਉਹਦੇ ਨਾਲ ਬੱਚੇ ਡਿਸਟਰਬ ਹੁੰਦੇ ਨੇ। ਵਾਈਬ ਡਿਸਟਰਬ ਹੋ ਜਾਂਦੀ ਹੈ ਬੜੀ ਸਾਰੀ ਦਿੱਕਤਾਂ ਹੋ ਜਾਂਦੀਆਂ ਨੇ ਲੇਕਿਨ ਇਹ ਬੰਦਾ ਨਾ। ਕਰਨ ਵਸ ਵਕਤ ਨਹੀਂ ਸੋਚਦਾ ਬਾਅਦ ਸੋਚਦਾ ਉਹ ਮੈਂ ਕੀ ਗਲਤੀ ਕਰ ਦਿੱਤੀ ਹੁਣ ਕਹ।
ਤੁਹਾਨੂੰ ਫੇਰ ਕਰਾਂਗੀ ਫੋਨ ਨਾ ਕੋਈ ਆਇਆ ਐ।
ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਕਰਾਂਗੇ ਡਿਸਕਸ਼ਨ ਇਸ ਗੱਲ ਤੇ।
ਹਾਂਜੀ